ਹੈਲੋ।
ਹੈਲੋ ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ।
ਹੋਰ ਕੈਸੇ ਹੋ?
ਹਾਂਜੀ-ਹਾਂਜੀ ਠੀਕ। ਤੁਸੀਂ ਦੱਸੋ ਤੁਸੀਂ ਠੀਕ ੳ?
ਹਾਂਜੀ-ਹਾਂਜੀ ਅਸੀਂ ਵੀ ਠੀਕ ਆਂ। ਔਰ ਘਰ ਸਭ ਸਈ ਠੀਕ ਆਂ।
ਹਾਂਜੀ-ਹਾਂਜੀ ਘਾਰ ਸਭ ਠੀਕ ਨੇ।
ਹੂੰ। ਭੈਨਜੀ ਅੱਜ ਨਾ ਸਾਡੇ ਸਕੂਲ ਵਿੱਚ ਨਾ ਇੱਕ ਸਭਾ ਹੋਈ ਸੀ। ਮੈਂ ਉਸ ਉਸ ਬਾਰੇ ਤੁਹਾਡੇ ਨਾਲ ਗੱਲ ਕਰਨੀ ਏ।
ਅੱਛਾ-ਅੱਛਾ ਹਾਂਜੀ ਦੱਸੋ।
ਉ ਸਬਾ ਨਾ, ਹਾਂਜੀ ਉ ਸਬਾ ਨਾ ਸਾਡੇ ਸਕੂਲ ਵਿੱਚ ਸਫ਼ਾਈ ਬਾਰੇ, ਸਾਡੇ ਕੁਛ ਲੋਗ ਆਏ ਸੀ। ਤੇ ਉਨਾਂ ਨੇ ਸਾਨੂੰ ਦੱਸਿਆ, ਤੇ ਸਾਨ ਉਨਾਂ ਨੇ ਸਫ਼ਾਈ ਬਾਰੇ ਸਾਨੂੰ ਦੱਸਿਆ ਤੇ ਸਾਨੂੰ ਬੋਤ ਅੱਛਾ ਲੱਗਿਆ ਉਨਾਂ ਨੇ ਜਿਸ ਬਾਰੇ ਸਾਨੂੰ ਸਫ਼ਾਈ ਬਾਰੇ ਦੱਸਿਆ ਸਫਾਈ ਬਾਰੇ ਉ ਕੈਂਦੇ ਸਾਨੂੰ ਵੀ ਤੁਸੀਂ ਬੱਚਿਆਂ ਨੂੰ ਵੀ ਤੁਸੀਂ ਸਫਾਈ ਬਾਰੇ ਦੱਸੋ। ਤੇ ਭੈਨ ਜੀ ਉਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਬੱਚਿਆਂ ਨੂੰ ਦੱਸੋ ਕੀ ਤੁਸੀਂ ਟਾਈਮ ਸਿਰ ਤੁਸੀਂ ਆਪਨਾ ਖਾਨਾ ਖਾਓ, ਖਾਨਾ ਖਾਨ ਤੋਂ ਪੈਲਾਂ ਆਪਨੇ ਹੱਥ ਧੋਵੋ ਹੱਥ ਖਾਨਾ ਖਾਨ ਤੋਂ ਬਾਦ ਜਾਂ ਪੈਲਾਂ ਦਸ ਪੰਦਰਾਂ ਮਿੰਟ ਆਪਨੇ ਹੱਥ ਅੱਛੀ ਤਰ੍ਹਾਂ ਸਾਬੁਨ ਨਾਲ ਧੋਵੋ। ਰੋਜ਼ ਬਰੱਸ਼ ਕਰੋ, ਰੋਜ਼ ਨਹਾਓ। ਕਿਆ ਤੁ ਸੀ ਵੀ ਆਪਨੇ ਤੁਸੀਂ ਬੱਚਿਆਂ ਨੂੰ ਦੱਸਦੇ ੳ ਇਸ ਬਾਰੇ? ਹੈਲੋ। ਦੱਸਦੇ ਤੁਸੀਂ ਆਪਨੇ ਬੱਚਿਆਂ ਨੂੰ ਇਸ ਬਾਰੇ ਹੈਲੋ
ਹੈਲੋ
ਹੈਲੋ, ਮੈਂ ਕਿਆ ਤੁਸੀਂ ਦੱਸਦੇ ੳ ਬੱਚਿਆਂ ਨੂੰ ਦੀ ਸਫ਼ਾਈ ਬਾਰੇ। ਆਵਾਜ਼ ਨੀ ਆ ਰੀ, ਹਾਂਜੀ ਹੁਨ ਆਈ
ਹਾਂਜੀ-ਹਾਂਜੀ ਹੁਨ ਆ ਰੀ ਏ
ਦਦੇ ੳ ਤੁਸੀਂ ਆਪਨੇ ਬੱਚਿਆਂ ਨੂੰ ਸਫਾਈ ਬਾਰੇ
ਹਾਂਜੀ ਇਨਾਂ ਨੇ ਮਤਲਬ ਜੇੜੀ ਵੀ ਸਭਾ ਹੋਈ ਆ ਉਹਦੇ ਵੀ ਤੁਹਾਨੂੰ ਕੀ-ਕੀ ਦੱਸਿਆ ਸਫ਼ਾਈ ਬਾਰੇ।
ਸਾਨੂੰ ਓਨਾਂ ਨੇ ਦੱਸਿਆ ਕਿ ਤੁਸੀਂ ਬੱਚਿਆਂ ਨੂੰ ਖਾਣਾ ਦੱਸੋ ਵੀ ਖਾਣਾ ਖਾਣ ਤੋਂ ਪੈਲਾਂ ਦਸ ਪੰਦਰਾਂ ਮਿੰਟ ਪੈਲਾਂ ਤੁਸੀਂ ਚੰਗੀ ਤਰ੍ਹਾਂ ਦਸ ਮਿੰਟ ਹੱਥ ਤੋਨੇ ਏ ਪੈਰ ਤੋਨੇ ਐ। ਖਾਨਾ ਖਾਨਾ ਵਾ ਬਰੱਸ਼ ਕਰਨਾ ਰੋਜ਼ ਤੁਸੀਂ। ਤੇ ਉਨਾਂ ਨੇ ਕਿਆ ਵਾ ਮਲਬ ਸਾਫ ਸੁਥਰੇ ਕੱਪੜੇ ਪਾਨੇ ਏ। ਸਕੂਲ ਦੇ ਆਸ ਪਾਸ ਤੁਸੀਂ ਜਿ ਗੰਦਗੀ ਤੁਸੀਂ ਆਪ ਮਤਲਬ ਡਸਟਬੀਨ ਚ ਸੁੱਟਨੀ ਏ। ਇਸ ਬਾਰੇ ਤਾਨੂੰ ਸਕੂਲ ਚ ਦੱਸਿਆ ਵਾ? ਸਾਡੇ ਬਚਿਆ ਨੂੰ। ਹੈਲੋ ਹੈਲੋ ਪਾਗ ਹੈਲੋ। ਹੈਲੋ ਵਾਜ਼ ਨੀ ਆਰੀ ਤਾਨੂੰ? ਹਾਂਜੀ ਤਾਨ ਦੱਸਿਆ ਉਸ ਬਾਰੇ ਸਫ਼ਾਈ ਬਾਰੇ ਦੱਸਿਆ ਉਨਾਂ ਨੇ ਕਿਆ ਕਿ ਤੁਸ
ਤੁਸੀਂ ਬੱਚਿਆਂ ਨੂੰ ਸਾਫ਼ ਸੁਥਰੇ ਕੱਪੜੇ ਵੀ ਪਾਨੇ ਏ।
ਆਸ ਪਾਸ ਦੀ ਸਫ਼ਾਈ ਕੇਂਦੇ ਆ, ਹਾਂਜੀ ਆਵਾਜ਼ ਆ ਰੀ ਤਾਨੂੰ।
ਤਾਡੀ ਵਾਜ਼ ਬੜੀ ਨਾ ਕੱਟ ਰੀ ਆ ਇੱਧਰਲੇ ਪਾਸੇ।
ਹੁਣ ਆ ਰੀ ਏ ਵਾਜ਼?
ਜੀ ਹੂ ਨਾ
ਹੈਲੋ ਵਾਜ਼ ਆ ਰੀ ਐ। ਹੈਲੋ
ਹੈਔ।
ਆ ਰੀ ਏ ਵਾਜ਼ ਹਾਂਜੀ ਆਵਾਜ਼ ਆ ਰੀ ਏ ਤਾਜੀ। ਬਾਰ ਈ ਏ, ਬਾਰ ਈ ਏ ਵਾਜ਼ ਆ ਰੀ ਐ ਹੁਨ?
ਹੂਨ ਆ ਰੀ ਏ।
ਆ ਰੀ ਏ।
ਹਾਂਜੀ-ਹਾਂਜੀ ਆ ਰੀ ਏ ਬੋਲੋ।
ਹਾਂਜੀ ਆਪਨੇ ਬੱਚਿਆਂ ਨੂੰ ਤੇ ਸਫਾਈ ਬਾਰੇ ਦੱਸਿਆ ਬਈ ਖਾਨਾ ਖਾਨ ਤੋਂ ਪੇਲਾਂ ਹੱਥ ਧੋਨੇ ਸਾਫ਼ ਸੂ ਥਰੇ ਕੱਪੜੇ ਪਾਨੇ ਐ।
ਹਾਂਜੀ-ਹਾਂਜੀ ਮੈਂ ਤੇ ਆਪਨੇ ਬ ਦਾ ਪੂਰਾ ਧਿਆਨ ਰੱਖਦੀ ਆ ਇਸ ਗੱਲ ਦੇ ਬਾਰੇ। ਹੂਨ ਰੋਟੀ ਖਾਨ ਤੋਂ ਪੇਲੇ ਈ ਸਾਰੇ ਮਤਲਬ ਹੱਥ ਤੂਆਨੇ ਪੈਰ ਵੀ ਤੂਆਨੇ ਤੇ ਰੋਜ਼ ਤੇ ਨੋਨਾ ਤੇ ਹੈ ਈ ਏ।
ਸਾਫ ਕੱਪੜੇ ਵੇ ਵੀ ਪਾਨੇ ਰੋਜ਼ ਬਰੱਸ਼ ਕਰਕੇ ਨਾਸ਼ਤਾ ਕਰਨਾ ਰੋਜ਼ ਸੈਰ ਤੇ ਜਾਨਾ ਹੂੰ ਪਰ ਏ ਇਹ ਹਾਂਜੀ ਏਦੇ ਕਾਰ ਦੀ ਸਫ਼ਾਈ ਦੇ ਨਾਲ-ਨਾਲਸਾਨੂੰ, ਸਾਨੂੰ ਕਾਰ ਦੀ ਫਾਈ ਦੇ ਨਾਲ ਤਾਨੂੰ ਆਪਨੇ ਆਸ ਪਾਸ ਦੀ ਵੀ ਸਾਨੂੰ ਸਫ਼ਾਈ ਜ਼ਰੂਰੀ ਹੈ ਨਾ, ਜਿਸ ਤਰ੍ਹਾਂ ਗਲੀ ਦੇ ਵਿੱਚ ਨਾਲੀਆਂ ਦੇ ਵਿੱਚ ਮਲਬ ਗੰਦ ਪਿਆ ਹੁੰਦਾ ਬੱਚਿਆਂ ਨੂੰ ਕਔ ਤੁਸੀਂ ਨਾ ਲਿਆ ਵਿਚ ਕੈਵੇਂ ਕੂੜਾ ਨਾ ਸੁੱਟਿਆ ਕਰੋ ਹਾਂਜੀ, ਤੇ ਐਂ ਡਸ ਸ਼ਬੀਨ ਲਗਾਇਆ ਕਰੋ ਤੁਸੀਂ ਹਾਂਜੀ, ਤੁਸੀਂ ਦੱਸਦੇ ਤੁਸੀਂ ਦੱਸਦੇ ਔ ਇਸ ਬਾਰੇ।
ਹਾਂਜੀ-ਹਾਂਜੀ ਮੈਂ ਤੇ ਰੋਜ਼ ਈ ਮਤਲਬ ਬੱਚਿਆਂ ਨੂੰ ਦੱਸਦੀ ਰੈਂਨੀ ਏ ਕਰਨੈ।
ਹਾਂਜੀ ਤੇ ਹੋਰ ੳਨਾਂ ਨੇ ਸਾਨੂੰ ੳਨਾਂ ਨੇ ਸਾਨੂੰ ਏ ਵੀ ਦੱਸਿਆ ਸੀਗਾ। ਕਿ ਐ ਜੇੜੀ ਸਫ਼ਾਈ ਆ ਏ ਜ਼ਰੂਰੀ ਨੀ ਐ ਕਿ ਸਾਡੇ ਸੇਰ ਤੇ ਐ ਭਈ ਐ ਹਰ ਆਸ ਪਾਸ ਦੇ ਲੋਕ ਵੀ ਕਰ ਸਕਦੇ ਐ ਗਲੀ-ਗਲੀ ਮੁਹੱਲੇ ਦੇ। ਅਗਰ ਗਲੀ ਮੁਹੱਲੇ ਦੇ ਵੀ ਰੱਖਨਗੇ ਸਫ਼ਾਈ
ਹਾਂਜੀ-ਹਾਂਜੀ ਸਈ ਬੋਲ ਰਏ ੳ, ਪਤਾ ਕੈ ਵੀ ਦੇੳ ਸਾਫ਼ ਸਫ਼ਾਈ ਰੱਖੋ ਪਰ ਮਨਦੇ ਨੀ ਹੈਗੇ ਗਲ ਨੂੰ।
ਨਈ-ਨਈ ਔਨਾਂ ਨੂੰ ਮੰਨ ਮੰਨਨਾ ਪੈਨਾ ਐ ਨਾ ਇਸ ਤਰ੍ਹਾਂ ਤਾਂ ਵੀ ਜੇ ਗੰਦਗੀ ਫੈਲ ਗੀ ਤੇ ਫੇਰ ਤਾਂ ਸਾਡੇ ਛੋਟੇ ਬੱਚੇ ਐ। ਔਨਾਂ ਨੂੰ ਤਾਂ ਫੇਰ ਬਿਮਾਰੀ ਲੱਗ ਜਾਏਗੀ ਫੰਗਸ ਯਾ ਬੈਕਟੀੇਰੀਆ ਫੈਲ ਜਾਏਗਾ ਏਦਾਂ ਦੇ ਬੱ ਚੇਆਂ ਦੇ ਹੱਥ ਪੈਰ ਗੰਦੇ ਹੋਨਗੇ ਤੇ।
ਕੈ ਰਏ ੳ ਤੁਸੀਂ ਤਾਨੂ ਤੇ ਧਿਆਨ ਰੱਖਨਾ ਚਾਈਦੈ।
ਹੂੰ।
ਬਈ ਆਪਾਂ ਤੇ ਆਪਨੇ ਘਾਰ ਬਾਰ ਮਤਲਬ ਬਾਰ ਵੀ ਥੋੜਾ ਸਾਫ਼ ਸਫ਼ਾਈ ਰੱਖਨੈ ਆਂ ਕਿ ਮੱਛਰ ਵਗੈਰਾ ਕੁਛ ਨਾ ਹੋਨ ਮੱਖੀਆਂ
ਹਾਂਜੀ। ਮੱਖੀਆਂ ੳਹੀ ਤਾਂ ਕੈ ਰੀ ਵੀ ਮੈਂ ਜੇਗਰ ਮੱਖੀਆਂ ਹੋਨਗੀਆਂ ਤੇ ਫੰਗ਼ਸ ਵੀ ਹੋਏਗੀ ਬ ਡੇਰੀਆ ਮਲੇਰੀਆ ਵੀ ਫੈਲੇਗਾ। ਮੱਖੀਆਂ ਦੇ ਕਾਰਨ ਗੰਦਗੀ ਜਾਦਾ ਹੁੰਦੀ ਨਾ ਤੇ ੳਨਾਂ ਨੂੰ। ੳਨਾਂ ਨੂੰ ਆਸ-ਪਾਸ ਤੁਸੀਂ ਕਵੋ ਨਾ, ਕਿ ਡਸਟਬੀਨ ਵਿੱਚ ਕੂੜਾ ਸੁੱਟਿਆ ਕਰਨ ਨਾ
ਹਾਂ ਹਾਂਜੀ। ਹਾਂਜੀ-ਹਾਂਜੀ ਭਈ ਅਸੀਂ ਤੇ ਪੂਰਾ ਧਿਆਨ ਰੱਖਦੇ ਆਂ ਇਸ ਗੱਲ ਦਾ।
ਹਾਂਜੀ ਤਾਂ ਏ ਨਾ ਅਸੀਂ ਰੱਖਦੇ ਆਂ ਨਾ ਐ ਸਾਡੇ ਐ ਜ਼ਰੂਰੀ ਨੀ ਏ। ਕਿ ਅਸੀਂ ਰੱਖੀਏ ਧਿਆਨ ਐ ਹਰ-ਹਰ ਗਲੀ ਦੇ ਮੁ ਮੁਹੱਲੇ ਦੇ ਹਰ ਵਿਅਕਤੀ ਨੂੰ ਕਰਨਾ ਪੈਨਾ ਵਾ ਧਿਆਨ ਰੱਖ ਨਾ ਪੈਨਾ। ਦੇਖੋ ਜੀ ਅਗਰ ਆਸ ਹਰ ਵਿਅਕਤੀ ਕੋ ਧਿਆਨ ਰੱਖੂਗਾ ਤਾਂ ਹੀ ਫੇਰ ਗਲੀ ਦੇ ਵਿੱਚ ਸਾਫ਼ ਸਫ਼ਾਈ ਰਏਗੀ।
ਹਾਂਜੀ-ਹਾਂਜੀ ਬਿਲਕੁਲ ਜੀ। ੳਈ ਤੇ ਸਾਫ਼ ਸਫ਼ਾਈ ਫੇਰ ਬਿਮਾਰੀਆਂ ਵੀ ਨੀ ਲੱਗਨ ਗੀਆਂ। ਤੇ ਪਾਨੀ ਵੀ ਨਾ ਗੰਦਾ ਜਾਂ ਰੈਨ ਲੱਗ ਗਿਆ ਸੀ ਏੱਥੇ, ਫੇਰ ੳ ਵੀ ਅਸੀਂ ਸਾਫ਼ ਸੂਫ ਕਰਾਇਆ ਭਈ ਜਿਵੇਂ ਜਾਨਵਰ ਵਗੈਰਾ ਆਂਦੇ ਏ ਤੇ ੳ ਪੀ ਲੈਂਦੇ ਆ। ਪਾਨੀ ਪੂਨੀ, ਤੇ ਫੇਰ ਗੰਦਾ ਪਾਨੀ ੳਨਾਂ ਲਈ ਵੀ ਫੇਰ ਹੈਗਾ।
ਹਾਂਜੀ-ਹਾਂਜੀ। ਚੰਗਾ ਕੀਤਾ ਨਾ ਤੁਸੀਂ ਪਾਨੀ ਵੀ ਤੁਸੀਂ ਸਾਫ਼ ਕਰਾਇਆ, ਤੇ ਇੱਕ ਹੋਰ ਗੱਲ ਕਰਨੀ ਐ ਮੈਂ ਤੁਹਾਡੇ ਨਾਲ। ਇੱਕ ਜੇ ਨਾਲੀਆਂ ਦੇ ਵਿੱਚ ਪਾਨੀ ਖਲੋ ਜਾਂਦਾ ਨਾ, ਨਾਲੀਆਂ ਚ ਪਾਨੀ ਖਲੋ ਜਾਂਦਾ, ੳਦੇ-ੳਦੇ ਚ ਵੀ ਮੱਛਰ ਪੈਦਾ ਹੋ ਜਾਂਦੇ ਆ ੳਦੇ ਕਾਰਨ ਵੀ ਕਿੰਨੀਆਂ ਬਿਮਾਰੀਆਂ ਫੈਲ ਜਾਂਦੀਆਂ।
ਹਾਂਜੀ ਉਈ ਤੇ ਮੇਰੇ ਤੇ ਬੱਚੇ ਵੀ ਛੋਟੇ-ਛੋਟੇ ਨੇ ਤੇ ਸਾਡੇ ਘਰ ਦੇ ਬਾਰ ਨਾ ੳ ਇੱਕ ਗਟਰ ਜਿਹਾ ਹੈਗਾ ਸੀ ਤੇ ੳ ਟੁੱਟ ਗਿਆ ਤੇ ਮੀਂ ਦਾ ਪਾਨੀ ਫੇਰ ੳਦੇ ਵਿੱਚ ਭਰਦਾ ਸੀ, ਤੇ ਕੁਛ ਲੋਕੀ ਜਿਵੇਂ ਸੜੱਕ ਸੁੜੱਕ ਧੋਂਦੇ ਨੇ ਅਪਨੇ ਕਾੱਰ ਦੇ ਬਾਰ ਦੀਆਂ ਤੇ ਸਾਰਾ ਪਾਨੀ ਓਥੇ ਕੱਠਾ ਹੋ ਜਾਂਦਾ ਸੀ। ਫੇਰ ਓਨੇ ਹੀ ਓਦੇ ਤੇ ਛੋਟੇ -ਛੋਟੇ ਕੀੜੇ ਵੀ ਚੱਲਦੇ ਸੀ ਮੱਛਰ, ਮੱਖੀਆਂ ਸਾਰੀਆਂ ਓਦੇ ਆਲੇ-ਦੁਆਲੇ ਪਈਆਂ ਰੇਂਦੀਆ ਸੀ।
ਅ ਤੇ ਓਨਾਂ ਨੂੰ ਕੈਂਨਾ ਚਾਈਦਾ ਵਾ।
ਹਾਂਜੀ ਫੇਰ ਮੈਂ ਗਈ ਸੀ ਓਨਾਂ ਨੂੰ ਨਗਰ ਨਿਗਮ ਵਾਲਿਆਂ ਮੈਂ ਕੈਆ ਕੋਈ ਏਹ ਸਾਫ਼ ਕਰੋ ਏਥੋਂ ਐ ਤੇ ਬਮਾਰੀ ਦਾ ਕਾੱਰ ਐ ਨੀਰਾ ਸਾਡੇ ਬੱਚੇ ਬਿਮਾਰ ਹੋਣਗੇ ਹੋਰ ਵੀ ਬੱਚੇ ਨੇ ਮਹੱਲੇ ਵਿੱਚ ਉਹ ਵੀ ਬਿਮਾਰ ਹੋਣਗੇ ਨਾਲ।
ਤੇ ਆਪਾਂ ਏਸ ਤਰ੍ਹਾਂ ਨਾ ਕਰੀਏ ਆਹੀ ਕੁਛ ਲੋਕ ਅਸੀਂ ਕੱਠੇ ਹੋ ਕੇ ਅਸੀਂ ਆਪਾਂ ਕੱਠੇ ਨਗਰ ਨਿਗਮ ਜਾਈਏ ਓਨਾਂ ਨੂੰ ਅਸੀਂ ਇਸ ਬਾਰੇ ਦੱਸੀਏ। ਕਿ ਸਾਡੀ ਗਲੀ ਦੇ ਵਿੱਚ ਏਨਾਂ ਕੂੜਾ ਕਰਕਟ ਏਨੀ ਗੰਦਗੀ ਦੇ ਢੇਰ ਤੁਸੀਂ ਆ ਕੇ ਆਪਣੇ ਕਰਨ ਵਿਚਾਰਿਆਂ ਨੂੰ ਭੇਜੋ ਤੇ ਥੋੜਾ ਸਾਫ਼ ਸਫ਼ਾਈ ਕਰਾਣ ਹਾਂਜੀ ਤੇ ਹਾਂ ਤੇ ਮੈਡਮ ਫੇਰ ਸਾਨੂੰ ਓਥੇ ਕੋਈ ਐਪਲੀਕੇਸ਼ਨ ਦੇਣੀ ਪਊਗੀ ਫੇਰ
ਓ ਤੇ ਫੇਰ ਉੱਧਰ ਜਾ ਕੇ ਪਤਾ ਲੱਗੇਗਾ। ਵੈਸੇ ਤੇ ਇੱਕ ਓਨਲਾਈਨ ਕੰਪਲੇਂਟ ਵੀ ਸ਼ਿਕਾਇਤ ਹੋ ਜਾਂਦੀ ਐ। ਪਰ ਜੋ ਓਨਲਾਈਨ ਈ ਨਾ ਸਾਹਮਣੇ ਤੋਂ ਮਤਲਬ ਸਾਹਮਣੇ ਤੋਂ ਗੱਲ ਹੋਏਗੀ ਓ ਜਾਦਾ ਠੀਕ ਏ।
ਕਿ ਨਈ ਆਪਾਂ ਏਸ ਤਰ੍ਹਾਂ ਕਰਦੇ ਆ ਨਾ ਕਿ ਅਸੀਂ ਮੁਹੱਲੇ ਦੇ ਤਿੰਨ-ਚਾਰ ਆਪਣੀਆਂ ਸਹੇਲੀਆਂ ਪੈਣੀਆਂ ਕ ਠੀਆ ਹੋ ਕੇ ਓਨਾਂ ਨੂੰ ਅਸੀਂ ਇੱਕ ਐਪਲੀਕੇ ਅਰਜੀ ਲਿਖਦੇ ਹਾਂ ਏਨਾਂ ਨਗਰ ਗਮ ਆਲਿਆਂ ਨੂੰ ਤੇ ਸਾਰਿਆਂ ਦੇ ਸਿਗਨੇਚ ਚਰ ਕਰਵਾ ਕੇ ਆਪਾਂ ਸਾਰੇ ਕੱਠੇ ਹੋ ਕੇ ਨਗਰ ਨਿਗਮ ਨਾ ਚਲੇ ਜਾਈਏ।
ਹਾਂਜੀ-ਹਾਂਜੀ ਐਵੇਂ ਕਰਨਾ ਪੈਣਾ ਜੇ।
ਹਾਂਜੀ ਤੇ ਏਦਾਂ ਹਾਡੀ ਸੁਣਵਾਈ ਵੀ ਹੋਏਗੀ।
ਹਾਂਜੀ-ਹਾਂਜੀ।
ਹਾਂਜੀ ਫੇਰ ਇਧਰ ਸਾਡੇ ਓ ਤੇ ਫ ਫੇਰ ਕਰਮਚਾਰੀ ਸ਼ਾਇਦ ਸਾਡੀ ਇਨ ਸਾਰਿਆਂ ਦੇ ਕਰਮਚਾਰੀ ਸਾਡੀ ਆ ਕੰਪਲੇਂਟ ਸੁਣ ਕੇ ਕੀ ਪਤਾ ਓ ਸਾਡੇ ਗਲੀ ਮੁਹੱਲੇ ਦੇ ਵਿੱਚ ਪੇਜ ਦੇਣ ਤੇ ਸਾਡਾ ਕੁਛ ਸੁਧਾਰ ਹੋਜੇ।
ਹਾਂਜੀ-ਹਾਂਜੀ ਕਰਨਾ ਈ ਪੈਣਾ ਜੇ। ਤੇ ਕੁਛ ਨਾ ਚਲੋ ਸਰਕਾਰ ਦੀ ਤੇ ਜਿੰਮੇਦਾਰੀ ਹੈਗੀ ਐ ਏਹ ਸਭ ਕਰਨ ਦੀ। ਤੇ ਕੁਛ ਸਾਡੀ ਵੀ ਤੇ ਹੋਣੀ ਚਾਈਦੀ ਨਾ ਹੁਣ ਆਪਾਂ ਗੰਦ ਪਾਈ ਜਾਵਾਂਗੇ ਤੇ ਫੇਰ ਉਹ ਤੇ ਹੋਰ ਵੱਧੇ ਗਈ।
ਹਾਂਜੀ-ਰਾਂਜੀ। ਏਵੀ ਗੱਲ ਠੀਕ ਐ ਪਰ ਲੇਕਿਨ ਜੇੜਾ ਗੰਦਗੀ ਜਾਂ ਕੂੜਾ ਕਰਕਟ ਢੇਰ ਲੱਗਾ ਆ ਤੇ ਫਿਲਹਾਲ ਅਸੀਂ ਓ ਤੇ ਉਠਵਾਈਏ ਨਾ ਓਨਾਂ ਦੇ ਕਰਮਚਾਰੀਆਂ ਕੋ ਮੰਗਵਾ ਕੇ। ਹਾਂਜੀ ਤੇ ਅਸੀਂ ਫੇਰ ਆਪ ਵੀ ਧਿਆਨ ਰੱਖਾਂਗੇ ਨਾ ਹੁਣ ਅਸੀਂ ਆਪਸ ਚ ਕੇਨੇ ਆ ਬਈ ਏ ਜ਼ਰੂਰੀ ਨੀ ਹੈ ਕਿ ਉਹੀ ਆ ਕੇ ਸਾਰਾ ਗੰਦਗੀ ਢਿੱਡ ਜਾਣ ਹੁਣ ਅਸੀਂ ਵੀ ਆਪਸ ਵਿੱਚ ਕਰਾਂਗੇ ਨਾ ਕਿ ਤੁਸੀਂ ਵੀ ਆਪਣੇ ਆਸ ਪਾਸ ਗੰਦੇਗੀ ਢੇਰ ਨਾ ਲੱਗਣ ਦੇਓ ਅਸੀਂ ਆਪਣੇ ਬੱਚ ਬੱਚਿਆਂ ਨੂੰ ਵੀ ਸਮਝਾਵਾਂਗਾ ਕਿ ਡਸਟਬੀਨ ਤੇ ਤੁਸੀਂ ਕੂੜਾ ਸੁੱਟੋ। ਥੋੜ੍ਹਾ ਜੇਆ ਆਪ ਵੀ ਅਸੀਂ ਧਿਆਨ ਰੱਖਾਂਗੇ ਨਾ।
ਹਾਂ ਓ ਤੇ ਠੀਕ ਐ ਸਾਨੂੰ ਤੇ ਰੱਖਣਾ ਹ ਪੈਣਾ ਧਿਆਨ ਜੀ।
ਹਾਂਜੀ। ਤੇ ਦੱਸੋ ਤੁਸੀਂ ਭੈਣ ਜੀ ਫਿਰ ਅਸੀਂ ਆਪਾਂ ਐ ਅਰਜ਼ੀ ਆ ਸਾਰੇ ਮੁਹੱਲੇ ਵਾਲੇਆਂ ਨੂੰ ਕੱਠੇ ਕਰਕੇ ਕਦੋਂ ਲਿਖੀ ਐ, ਕੱਲ ਚਲੀਏ ਫੇਰ
ਹਾਂਜੀ-ਹਾਂਜੀ।
ਇਸ ਤਰਾਂ ਕਰਦੇ ਆਂ ਅੱਜ ਸਾਰੇਆਂ ਨੂੰ ਸੁਨੇਹਾ ਦੇ ਦੰਨੇ ਆ ਕਿ ਸਵੇਰੇ ਤੁਸੀਂ ਆਪਾਂ ਮੈਲ-ਮਿਲ ਕੇ ਇੱਕ ਸਭਾ ਬਨਾਵਾਂਗੇ ਤੇ ਓਦੇ ਵਿੱਚ ਅਸੀਂ ਇੱਕ ਅਰਜ਼ੀ ਲਿਖਾਂਗੇ ਫੇਰ ਅਸੀਂ ਸਭ ਜਣੇ ਇਕੱਠੇ ਹੋ ਕੇ ਨਾ ਫੇਰ ਅਸੀਂ ਨਗਰ ਨਿਗਮ ਵਾਲੇਆਂ ਭਜਾਵਾਂਗੇ।
ਹਾਂਜੀ ਠੀਕ ਐ ਜੀ, ਕੋਈ ਨੀ ਚੱਲਾਂਗੇ, ਹਾਂਜੀ।
ਚਲੋ ਠੀਕ ਐ ਭੈਣ ਜੀ। ਓਕੇ ਜੀ, ਸਸ੍ਰੀ ਕਾਲ ਜੀ।
ਸਸ਼੍ਰੀ ਕਾਲ ਜੀ।